ਹੈਲੋ, ਸਤਿ ਸ਼੍ਰੀ ਅਕਾਲ ਜੀ। ਆਵਾਜ਼ ਆ ਰਹੀ ਏ ਮੇਰੀ?
ਹਾਂਜੀ ਹਾਂਜੀ।
ਹੈਲੋ, ਹਾਂ ਹਾਂ ਸਭ ਠੀਕ ਆ। ਤੁਸੀਂ ਸੁਣਾਓ, ਕਿਵੇਂ ਔ?
ਵਾਹ ਵਧੀਆ ਵਧੀਆ।
ਹੋਰ, ਪੈ ਗੀ ਸ਼ਾਮ। ਕੁਛ ਨਹੀਂ ਸੈਰ ਤੇ ਆਏ ਸੀਗੇ।
ਅੱਛਾ, ਤੁਸੀਂ ਸੈਰ ਤੇ ਆਏ ਹੋ।
ਹਾਂ, ਸੈਰ ਤੇ ਆਏ ਸੀ ਵੀ ਚਲੋ ਸ਼ਾਮ ਜੀ ਹੋ ਗਈ ਏ ਮਾੜਾ ਦੇਖੀ ਜਾਂਦੇ ਆ ਬਈ ਕਿਵੇਂ ਮੌਸਮ ਜੋ ਹੈ ਦਿਨ। ਨਿਤਾਂ ਸਾਰਾ ਦਿਨ ਪਤਾ ਨੀ ਲਗਦਾ ਏ ਸੀ ਚ ਪਏ ਰਹਿੰਦੇ ਆਂ।
ਗਰਮੀ ਬਹੁਤ ਆ ਔਦੇ ਕਰਕੇ ਮੈਂ ਨਿਕਲਿਆ ਨਹੀ ਜਾਂਦਾ ਬਾਹਰ ਤੇ ਹੋਣ ਵੇਖਣ ਆਏ ਆ ਮਤਲਬ ਜੇ ਸੈਰ-ਸੂਰ ਕੀਤੀ ਜਾਵੇ। ਕੁਛ ਮੇਰੇ ਫਾਦਰ ਸਾਬ ਨੇ ਵੀ ਕਰਨੀ ਸੀਗੀ।
ਅੱਛਾ।
ਫੇਰ ਦੇਖਦੇ ਆਂ। ਮਤਲਬ ਵੈਸੇ ਤਾਂ ਨੀ ਕਰ ਰਹੇ। ਐਵੇਂ ਈ ਕਰ ਰਹੇ ਆਂ ਮਤਲਬ ਤੋਰਾ ਫੇਰੀ ਵੀ ਕਰ ਰੇਆ ਫਰੀ। ਓਸ ਤਰ੍ਹਾਂ ਤਾ ਨੀ ਹੋਰੀ ਓਹ ਰੋਟੀ ਖਾਣ ਤੋਂ ਬਾਦ ਦੇਖਾਂਗੇ, ਐਂ ਤਾਂ ਬਸ ਮੌਸਮ ਵੀ ਹੈ ਕੁ ਹੀ ਆ, ਗਰਮ ਜਿ ਹੀ ਆ ਬਾਲਾ ਠੰਡਾ ਵੀ ਹੈ ਨੀਂਗਾ, ਤਾਂ ਜੀਅ ਜਿਹਾ ਵੀ ਉਹਨਾ ਹੈਨੀ ਬਾਕੀ ਕੋਈ ਨਾ
ਪਾਰਕ ਵਗੈਰਾ ਜਾਓ ਤੁਸੀ ਸੈਰੇ ਕਰਨੇ ਤਾਂ, ਥੋੜਾ ਜਿਹਾ ਖੁੱਲ੍ਹਾਪਨ ਮਿਲੇ ਤਾਂਨੂੰ, ਹਵਾ ਮਿਲੇ।
ਉੱਥੇ ਐਵੇਂ ਆ ਪਾਰਕ ਤਾਂ ਚੱਲ ਜਾਈਏ, ਪਰ ਨਾ ਸਾਡੇ ਜਿਹੜੇ ਇੱਥੇ ਪਾਰਕ ਬਣਿਆ ਹੋਇਆ ਨਾ ਇੱਕ ਹੈ ਤਾਂ ਨੇੜੇ ਜੇ, ਉਹ ਬਹੁਤ ਛੋਟ ਹੈ, ਤੇ ਛੋਟੇ ਕਰਕੇ ਹਵਾ ਉਨੀ ਕੋਈ ਆਂਦੀ ਉਹਦੇ ਵਿੱਚ ਤੇ ਬਾਲਾਂ ਨਾ ਉਹਦੇ ਵਿੱਚ ਜਿਵੇਂ ਹੁਣ ਜਿੰਮ ਵਾਲਾ ਸਾਬ ਹੋ ਗਿਆ ਸਾਰੇ ਪ ਪਾਰਕਾਂ ਚ ਵੀ
ਹਾਂ ਇਹ ਵੀ ਵੇਖਿਆ ਨਵਾਂ-ਨਵਾਂ
ਹਾਂ, ਤੇ ਮੈਂ ਤਾਂ ਜਿੱਥੇ ਜਿੰਨੇ ਪਾਰਕ ਹੋਣ ਅੱਜ ਤੇ ਬਨ ਰਹੇ ਇਹਨਾਂ ਨੂੰ ਸਾਰੇ ਇਹੀ ਚੀਜ਼ਾਂ ਕ ਕੁਤ ਵਾਲੇ ਸਾਰੇ ਜਿਹੜੇ ਹੁੰਦੇ ਆ ਜਿੰਮਾਂ ਚ, ਵਰਤਣ ਵਾਲੇ ਉਹ ਸਾਰੇ ਹੀ ਇੱਥੇ ਹੈਗੇ ਆ, ਤੇ ਫੇਰ ਉਹਦੇ ਕਰਕੇ ਨਾ ਜਗ੍ਹਾ ਵੀ ਬਹੁਤ ਮਤਲਬ ਰੱਖੀ ਹੋਈ ਆ ਉਹਨਾਂ ਨੇ, ਤੇ ਬੈਠਣ ਨੂੰ ਜਿਹੜੀ ਥਾਂ ਹਾਂ, ਭੀੜ ਭੜੱਕਾ ਬਹੁਤ ਜ ਫੇਰ ਜਵਾਕ ਵੀ ਬਹੁਤ ਆ। ਤੇ ਜ਼ਿਆਦਾ ਚੀਜ਼ਾਂ ਹੋਣ ਤੇ ਹਵਾ ਘੱਟ ਹੋਵੇ ਜਿੱਥੇ ਕਰੋਸ, ਫਿਰ ਉੱਥੇ ਹੋਰ ਗਰਮੀ ਲੱਗਦੀ ਐ। ਤਾਂ ਘੱਟ ਹੀ ਜਾਈਦਾ ਉਹ
ਨਹੀਂ ਸਾਡੇ ਵੀ ਇੱਥੇ ਦੋ ਬਾਰ ਹੈਗੇਨੇ, ਇੱਕ ਛੋਟ ਵੱਡਾ ਪਾਰਕ ਹੈ, ਜਿੱਥੇ ਉੱਥੇ ਵੀ ਜਿੰਮਾਂ ਹੈਗੀਆਂ ਵੱਡੇ ਪਾਰਕ ਹੀ ਹੈਗੀਆਂ, ਪਰ ਵੱਡਾ ਜਿਹੜਾ ਪਾਰ ਗਿਆ ਨਾ ਉਹ ਵਧੀਆ ਵਾਧੂ ਖੁੱਲਾ ਬਣਿਆ ਹੋਇਆ, ਜਿੱਥੇ ਵ ਵਾਹੀ ਵਾਧੂ ਵਧੀਆ ਆ ਜਾਂਦੀ ਅਸੀਂ ਵੀ ਜਾਈਦਾ ਸਵੇਰੇ ਸੈਰ ਕਰਨ। ਤੇ ਵਧੀਆ ਹੁੰਦੈ ਗਰਮੀ ਹੈਗੀ ਆ, ਪਰ ਚਲੋ ਪਸੀਨਾ ਆ ਜਾਂਦਾ ਸਰੀਰ ਖੋਲ੍ਹ ਜਾਂਦਾ ਸਵੇਰੇ ਸਵੇਰੇ। ਉਹ ਥੋਨੂੰ ਪਤਾ ਈ ਆ, ਪੰਜਾਬ ਕਿ ਸੈਰ ਤੇ ਤਾਂ ਜਾਂਦੇ ਈ ਜਾਂਦੇ ਨੇ ਦਿਨੇ-ਦਿਨੇ।
ਜਾਂਦੇ ਆ ਪਰ ਉਹੀ ਹੈ ਨਾ, ਕੰਮ ਕਾਰ ਆਲੇ ਤਾਂ ਮਤਲਬ ਘੱਟ ਬੱਦ ਜਾਂਦੇ ਆ, ਤਾਂ ਹੀ ਤਾਂ ਮੋਟੇ-ਮੋਟੇ ਹੋਏ ਪਏ ਆ।
ਉਹੀ ਤਾਂ ਗੱਲ ਆ। ਨਹੀਂ ਪਰ ਅੱਜ-ਕੱਲ੍ਹ ਤਾਂ ਲੋਕੀ ਨਈਂ ਅੱਜ-ਕੱਲ੍ਹ ਤਾਂ ਲੋਕੀ ਚਾਰ ਵਜੇ ਨਹਾ ਧੋ, ਨਾਂ ਧੋ ਲੈਂਦੈ। ਫਿਰ ਪਾਠ ਕਰਨ ਲੱਗ ਜਾਂਦਾ, ਪਾਠ ਕਰਨ ਤੋਂ ਬਾਅਦ ਬਜਾਰ ਘੁੰਮ ਆਂਦੇ ਸੈਰ ਸੁਰ ਕਰ ਆਂਦੇ ਨੇ। ਜਾਂ ਉਹਦੇ ਖੇਤ ਵਗੈਰਾ ਚਲੇ ਜਾਂਦੇ ਨੇ
ਹਾਂ ਹੋਣਾ ਤਾਂ ਇਹੀ ਚਾਹੀਦਾ, ਸਿਸਟਮ
ਹਾਂ ਪਰਾਣੇ-ਪਰਾਣੇ ਜਮਾਨੇ ਤਾਂ ਇਹੀਂ ਚੱਲਦਾ ਸੀਗਾ। ਅੱਜ-ਕੱਲ ਤਾਂ ਸਾਰੇ ਬਸ ਉੱਠਦੇ ਹੀ ਸੱਤ ਅੱਠ ਵਜੇ ਸੂਰਜ ਟਮਾ ਟਬੂ ਕੇ
ਹੋਰ ਕੀ, ਉਹੀ ਤਾਂ ਏਧਰੋਂ ਹੀ ਤਾਂ ਫੇਰ ਬਿਮਾਰੀਆਂ ਲੱਗਦੀਐਂ। ਲੋਕੀ ਮੰਨਦੇ ਨੀ ਗੇ ਵੀ ਸਾਨ ਅਸੀਂ ਤਾਂ ਸਹੀ ਸੀਗੇ, ਅਸੀਂ ਤਾਂ ਐਂ ਕੀਤਾ ਸੀ, ਫੇਰ ਵੀ ਬਿਮਾਰ ਹੋ ਗੇ।
ਇਹ ਇੱਕ ਤਾਂ ਫੋਨਾਂ ਨੇ ਫੋਂਨਾਂ ਨੇ ਬੇੜਾ ਗਰਕ ਕੀਤਾ ਹੋਇਆ, ਫੋਨ ਹੋਵੇ ਟੀ ਵੀ ਹੋਵੇ ਰਾਤ ਨੂੰ ਬਾਰਾਂ-ਬਾਰਾਂ, ਇੱਕ-ਇੱਕ ਵਜੇ ਤੱਕ ਬੈਠੇ ਰਹਿੰਦੇ ਆ।
ਹਾਂ ਉਹ ਵੀ ਬੇ ਮਤਲਬ ਮੈਨੂੰ ਨੀ ਲੱਗਦਾ, ਕੋਈ ਚੱਜ ਦਾ ਇਹਨਾਂ ਨੂੰ ਲੱਭਦਾ ਵੀ ਹੋਣਾ ਦੇਖਣ ਨੂੰ ਬੇ ਮਤਲਬ ਵੀ ਬੈਠੇ ਰਹਿੰਦੇ ਆ, ਕੁਸ਼ ਨਾ ਕੁਸ਼ ਮਿਲ ਜਾਏ ਕੁਸ਼ ਨਾ ਕੁਸ਼, ਓਂ ਵੀ ਭਾਵੇਂ ਤੁਸੀਂ ਵਰਤਨਾ ਈ ਏ, ਮਾੜਾ ਸਹੀ ਟੈਮ ਚ ਵਰਤਲੋ ਵੀ ਤੁਹਾਡਾ ਟੈਮ ਵੀ ਨਾ ਬਰਬਾਦ ਹੋਵੇ ਉਹਦੇ ਚ ਪਰ ਚਲੋ ਸਮਝਾਣ ਆਲੀ ਗੱਲ ਆ।
ਆ ਨਵੀਆਂ ਐਪਾਂ ਜਿਆਂ ਖੁਲ ਗਈਆਂ, ਓ ਟੀ ਟੀ ਆਲੀਆਂ, ਜਿੱਥੇ ਫਿਲਮਾਂ ਪਾ ਦਿੰਦੇ ਨੇ। ਪੈਸੇ ਲੈ ਲੈਂਦੇ ਨੇ, ਲੋਕੀ ਪਾਗਲ ਹੋਏ, ਫਿਰਦੇ ਨੇ ਉਹਨਾਂ ਪਿੱਛੇ
ਤਾਂ ਹੀ ਨਾ ਜਵਾਕ ਹੀ ਨੀ ਮਾਣ, ਵੱਡਿਆਂ ਨੂੰ ਤਾਂ
ਵੱਡਿਆਂ ਦਾ ਤਾਂ ਕੀ ਕਹਿਣਾ ਛੋਟੇ ਵੇਖ ਕੇ ਸਾਡੇ ਇੱਥੇ ਗਲੀ ਦੇ ਮੁੰਡੇ ਹੈਗੇ ਛੋਟੇ ਤਿੰਨ -ਚਾਰ ਸਾਲਾਂ ਦੇ। ਸਾਰਾ ਦਿਨ ਫੋਨ 'ਤੇ ਲੱਗੇ ਰਹਿੰਦੇ, ਸਾਰਾ ਦਿਨ ਪੜ੍ਹਾਈ- ਲਿਖਾਈ ਤਾਂ ਨਾਮੋ-ਨਿਸ਼ਾਨ ਹੈ ਨੀ ਇਹਨਾਂ ਕੋਲ।
ਹੈ ਹੀ ਨਹੀਂ ਇਹਨਾਂ ਨੇ ਤਾਂ ਪੱਟੇ ਹੋਏ ਉਹ ਤੋਂ ਜਿਹੜੇ ਮਾਂ-ਪਿਓ ਹੁੰਦੇ ਬੱਚਿਆਂ ਦੇ ਉਹ ਦੇਣ ਵਾਲੇ। ਓਏ ਵਿਗਾੜਦੇ।
ਓਏ ਅੱਜ-ਕੱਲ ਤਾਂ ਮਾਂ ਅੱਜ ਕੱਲ ਉਹ ਕਹਿੰਦੇ ਮਾਂ ਪਿਓ ਕਹਿੰਦੇ ਨੇ ਸਾਨੂੰ ਨਾ ਤੰਗ ਨਾ ਹੋਈਏ ਅਸੀਂ ਤੇ ਉਹਨਾਂ ਨੂੰ।
ਹਾਂ ਇਹ ਵੀ ਬਹੁਤ ਵੇਖੀ ਆ ਮੈਂ ਸਹੀ ਕਹਿ ਰਹੇ ਹੋ ਤੁਸੀਂ। ਇਹ ਹੈਗਾ ਅੱਜ ਦੇ ਟਾਈਮ ਚ ਨਾ। ਬਹੁਤ ਹੈਗਾ ਏ, ਬਹੁਤ ਚੱਲ ਰਿਹਾ ਹੈ ਚੀਜ਼, ਜਿੱਥੇ ਕਿੰਨਾ ਬੱਚਾ ਖ਼ਰਾਬ ਹੋ ਰਿਹਾ ਹੈ।
ਉਹੀ ਤਾਂ ਗੱਲ ਆ, ਬੱਚੇ ਨੇ ਰੋਟੀ ਖਾਣੀ, ਉਹਨੂੰ ਫੋਨ ਫੜਾ ਦਿੰਦੇ ਨੇ ਬੱਚੇ ਨੂੰ ਨਾ ਖਿਡਾਉਂਦੇ ਨੇ ਗਲੀ 'ਚ ਕਿ ਨਾ ਬੱਚਿਆਂ ਨੂੰ ਖੇਡਾਂ ਦੱਸਦੇ ਕਿਹੜੀਆਂ-ਕਿਹੜੀਆਂ। ਸਾਡੇ ਟਾਈਮ ਤਾ ਅਸੀਂ ਬਥੇਰੀਆਂ ਖੇਡੀਆਂ, ਕਲੱਡ ਹੋ ਗਿਆ, ਕ੍ਰਿਕੇਟ ਹੋ ਗਿਆ। ਤੇ ਅ ਵਾਧੋਂ। ਵਾਧੂ ਖੇਡਾਂ ਖੇਡੀਆ ਤੁਸੀਂ ਵੀ ਖੇਡੀਆਂ ਹੋਣੀਆਂ ਖੋ- ਖੋ ਹੋ ਗਈ।
ਹੈਗਾ ਤਾਂ ਹੈ ਸਹੀ ਗੱਲ ਆ ਪਰ ਇੱਥੇ ਵੀ ਬਹੁਤ ਮਤਲਬ ਦੇਖੇ ਵੀਏ ਆ, ਅੱਖੋ ਵੀ ਬਹੁਤ ਮਾੜੇ ਹਾਲ ਆ ਬੱਚਿਆਂ ਦੇ। ਭਾਵੇਂ ਜਿਹੜੀ ਮਰਜ਼ੀ ਉਮਰ ਦੇ ਆ। ਆਪਣੇ ਵਰਗੇ ਤਾਂ ਚਲੋ ਥੋੜ੍ਹਾ ਦੇਖ ਕਰ ਲੈਂਦੇ ਆ ਵੀ ਸਿਹਤ ਵੀ ਖ਼ਰਾਬ ਹੋ ਰਹੀ ਵੀ ਸਮਝ ਹੈਗੀ। ਹੈ ਜਿਹਨੂੰ ਨਹੀਂ ਸਮਝ ਹੈਗੀ ਉਹ ਨੂੰ ਤਾਂ ਮਾਂ ਪਿਓ ਨੂੰ ਨਹੀਂ ਦੇਣਾ ਚਾਹੀਦਾ ਜਦੋਂ ਕਿ ਪਤਾ ਉਹਨਾਂ ਨੂੰ ਇਹਨਾਂ ਦਾ ਅਸਰ। ਕੀ ਹੋਊਗਾ।
ਬੱਚਿਆਂ ਨੂੰ ਜਿਹੜਾ ਬਾਹਰ ਖੇਡ ਖੇਡਣੀਆਂ ਚਾਹੀਦੀਆਂ ਪਿੱਠੋਂ ਵਗੈਰਾ। ਉਹ ਅੰਦਰ ਬੈਠੇ ਫੋਨਾਂ ਤੇ ਗੇਮਾਂ ਖੇਡੀ ਜਾਂਦੇ ਨੇ।
ਤਾਂਹੀ ਤਾਂ ਬੱਚਿਆਂ ਦੇ ਵਿਕਾਸ ਹੈ ਨੀ ਅੱਜ ਕੱਲ ਦਿਮਾਗ ਤੇ ਬਸ ਚਲਾਕੀ ਜਿਹੀ ਰਹਿ ਗਈ ਜਵਾਕਾਂ ਚ ਚਲਾਕ ਜੇ ਹੋਏ। ਫਿਰ ਟਿੱਡੇ- ਟਿੱਡੇ ਨੂੰ ਵੀ ਪਤਾ ਵੀ ਕਿਵੇਂ- ਕਿਵੇਂ ਫੋਨ ਚੱਲ ਕੇ ਯੂਟਿਊਬ ਆਊਗਾ।
ਉਛੱਡੋ ਉਹਨਾਂ ਨੂੰ ਤਾਂ। ਸਾਰੇ ਵੱਡਿਆਂ ਵਾਲੇ ਕੰਮ ਪਤਾ ਨੇ, ਕੀ ਕਹਿ ਸਕਦੇ ਹਾਂ। ਇੰਨੇ ਪਾਗਲ ਕੀਤਾ ਹੋਇਆ ਫੋਨਾ ਨੇ।
ਸਹੀ ਗੱਲ ਆ, ਇਹਨੇ ਹੋਣੇ ਨੀ ਚਾਹੀਦੇ, ਬੰਦਾ ਨਾ ਦੇਖਦਾ ਰਹੇ ਆਪਦੇ ਜਵਾਕਾਂ ਲੋਕਾਂ ਨੂੰ ਤਾਂ ਖਾਸ ਕਰਕੇ ਇਹੀ ਤਾਂ ਵੱਡੇ ਹੋ ਗਏ ਇਹਨਾਂ ਨੇ ਤਾਂ ਦੱਸਣਾ ਕਿ ਹੋ ਕੀ ਇਹਨਾਂ ਨਾਲ
ਇਹ ਇਹਨਾਂ ਨੇ ਤਾਂ ਕੀ ਆਪਦੀ ਪੁੱਛਤਾ ਨੂੰ ਦੱਸਣਾ, ਇਹਨਾਂ ਨੂੰ ਖੁੱਦ ਨੀ ਪਤਾ ਹੋਣਾ ਰਸਮਾਂ ਕੀ ਹੁੰਦੀਆਂ।
ਹਮ, ਹੁੰਦੇ ਸਾਰਿਆਂ ਦੇ।
ਹ ਸਾਰਾ ਦਿਨ ਜਦੋਂ ਫੋਨ ਤੇ ਲੱਗੇ ਰਹਿਣ, ਨਾ ਖੇਡਾਂ ਪਤਾ ਲੱਗਣਾ ਨਾ ਕੰਮ ਕਾਰ ਪਤਾ ਲੱਗਣੇ ਕਿਵੇਂ ਕਰਨੇ ਆ।
ਨਹੀਂ ਮਾੜਾ ਮੋਟਾ ਥੋੜ੍ਹਾ ਵੱਡਾ ਵੱਡੇ ਦੀ ਨਿੱਗਾ ਚ ਕੋਈ ਦੇਖੇ ਨਾ ਫੋਨ ਤਾਂ ਬੱਚੇ ਨੂੰ ਜਦੋਂ ਤੱਕ ਦਸ ਸਾਲ ਦਾ ਨਾ ਹੋਵੇ। ਬਾਹਲੀ ਜ਼ਰੂਰਤ ਹੋਵੇ ਉਦੋਂ ਵੀ ਦੇਣਾ ਹੀ ਨਹੀਂ ਚਾਹੀਦਾ ਬਹੁਤਾ, ਬਹੁਤਾ ਹੈਗਾ ਤੇ ਆਪ ਕੱਢ ਕੁੱਢ ਕੇ ਦੇ ਦੋ ਸਾਰਾ ਕੁਛ। ਇਹਦ ਛੋਟੇ- ਛੋਟੇ ਜੰਮਦਿਆਂ ਤੇ ਹੀ ਹੱਥ ਚ ਫੜਾ ਦਿੰਦੇ ਆ ਵੀ ਬਸ ਉਹ। ਕੀ ਹੈ, ਉਹਨੂੰ ਲੱਗਦਾ ਵਾ ਮੈਨੂੰ ਕੀ ਪੜ੍ਹਾ ਤਾ ਬਸ ਉਹ ਉੱਥੇ ਰੁਜ ਜਾਂਦਾ। ਤੇ ਮਾਂ ਪਿਓ ਆਪਣੇ ਹੀ ਲੱਗੇ ਵਏ ਕੰਮਾਂ ਚ
ਆਹ ਤੁਹਾਨੂੰ ਪਤਾ ਹੀ ਫੋਨਾਂ ਦੀਆਂ ਲਾਈਟਾਂ ਕਰਕੇ ਅੱਖਾਂ ਦੀ ਰੋਸ਼ਨੀ। ਕਿੰਨੀ ਖਰਾਬ ਹੁੰਦੀ ਆ, ਅੱਜ ਕੱਲ੍ਹ ਛੋਟੇ -ਛੋਟਿਆਂ ਨੂੰ ਐਨਕ ਲੱਗੀ ਹੋਈ ਆ। ਇਹਨਾਂ ਦੀਆਂ, ਇਹਨਾਂ ਦੀਆਂ, ਇੰਨੀਆਂ। ਇੰਨੀਆਂ ਗੰਦੀਆਂ ਕਿਰਨਾਂ ਨੇ ਨਾ ਫੋਨ ਦੀਆ, ਜਿਹੜੀਆਂ ਅੱਖਾਂ ਚ ਜਾਂਦੀਆਂ ਨੇ। ਤੇ ਦੂਜੇ ਬਚੋਟ। ਮਾਂ ਪਿਓ ਨੂੰ ਇੰਨੀ ਫਿਕਰ ਨੀ ਕਿ ਉਹਨਾਂ ਦਾ ਬੱਚਾ ਬਿਮਾਰ ਹੋ ਜਾਏਗਾ, ਛੋਟੀ ਉਮਰ ਚ ਹੀ ਐਨਕ ਲੱਗ ਜਾਏਗੀ ਨਾ।
ਹਾਂ ਉਹ ਤਾਂ ਆਰਾਮ ਨਾਲ, ਉਹ ਤਾਂ ਹੈ। ਕਰਦੇ ਆਰਾਮ ਨਾਲ, ਐਨਕ ਲਵਾ ਵੀ ਦਿੰਦੇ ਉਹ ਤਾਂ, ਹੁਣ ਤਾਂ ਵੀ ਨੀ ਉਹ ਐਨਕ ਲਾ ਕੇ। ਕਿ ਵੀ ਉਨ੍ਹਾ ਹੀ ਨੰਬਰ ਹੋਰ ਭਾਵੇਂ ਵੱਧ ਜੁ, ਉਹਦੇ ਨਾਲ਼ੇ ਵੱਧ ਵੀ ਜਾਂਦਾ। ਤਾਂ ਵੀ ਨੀ, ਉਹ ਤਾਂ ਰੋਕਾ ਟੋਕੀ ਕਰਦੇ, ਬਲੀਕਿ ਇਹ ਜਿਹੜੇ ਵੱਡੇ ਅਹ ਰਈਸ। ਕਰ ਦੇਂਦੇ ਨੇ, ਉਥੇ ਤੇ ਏ ਚੀਜ਼ਾਂ ਜ਼ਾਦਾ ਹੁੰਦੀਆਂ ਨੇ। ਜਿੰਨਾਂ ਕੋਲ ਸਹੂਲਤਾਂ ਬਹੁਤ ਨੇ ਨਾ ਓ ਤਾਂ ਫੇਰ ਓ ਤਾਂ ਗਲਤ ਫਾਇਦਾ ਵੀ ਬਹੁਤ ਚੱਕਦੇ ਆ।
ਉਹ ਤਾਂ ਗੱਲ ਹੈਗਾ ਈ ਆ, ਹੁਣ ਮਾਂ ਪਿਓ ਨੂੰ ਵੀ ਹੋਣਾ ਚਾਹੀਦਾ ਜੇ ਬੱ ਬੱਚੇ ਨੂੰ ਐਨਕ ਲੱਗ ਗਈ ਤਾਂ, ਉਨਾਂ ਨੂੰ ਆਹ ਸਬਜ਼ੀਆਂ ਦੇਣੀਆਂ ਚਾਹੀਦੀਆਂ ਹਰੀਆਂ। ਜਿਹੜੀਆਂ, ਆਈਆਂ ਗਾਜਰ ਦਾ ਜੂਸ ਦੇਣਾ ਚਾਹੀਦਾ, ਜਿਹਦੇ ਨਾਲ ਐਨਕ ਤਾਂ ਲੈ ਜੇ। ਪਰਾਣੇ ਟੈਮ ਤੇ, ਇੰਨੇ ਕੰਮ ਸੀਗੇ।
ਨਈ ਪਰਾਣੇ ਟੈਮ ਚ, ਏ ਫੋਨ ਵੀ ਕਦੋਂ ਆਇਆ? ਚਲੋ ਏ ਆਪਣੇ ਮਤਲਬ, ਫਾਇਦੇ ਲਈ ਹੀ ਇਹ ਚੀਜ਼ਾਂ ਆਈਆਂ, ਵਿਕਾਸ ਹੋਇਆ ਆਪਣਾ ਸਾਰਾ ਕੁਛ। ਭਾਰਤ ਦਾ ਹੋਇਆ ਏ, ਫੇਰ ਅੱਗੇ ਬਾਹਰ, ਬਾਹਰਲੇ ਦੇਸ਼ਾਂ ਨੇ ਕੀਤਾ ਏ, ਜੋ ਵੀ ਅੰਗਰੇਜ਼ਾਂ ਟੈਮ ਇੱਥੇ ਚੀਜ਼ਾਂ- ਆ ਗਈਆਂ, ਭਾਵੇਂ ਕੰਪਿਊ- ਟਰ ਹੋਵੇ, ਇਹ ਹੋਵੇ ਉਹ ਵਰਤੋਂ ਲਈ ਆਈਆਂ ਸੀ, ਵੀ ਸਹੀ ਉਹਨਾਂ ਦੀ- ਆਪਾਂ ਵਰਤੋਂ ਕਰ ਸਕੀਏ, ਸਾਰਾ ਕੁਛ ਹੋ ਸਕੀਏ, ਪਰ ਉਹ ਜਿਹੜਾ ਗਲਤ ਪਾਸੇ ਜਾ ਰਿਹਾ ਨਾ ਵੀ ਐਂਟਰਟੇ- ਨਮੈਂਟ ਲਈ, ਕੁਛ ਵੀ, ਕੋਈ ਵੀ, ਆਪਾਂ ਕੁਛ ਵੀ ਲਾ ਕੇ ਦੇਖੀ ਜਾਨੇ ਆਂ, ਆਪਦੇ ਮਨੋਰੰਜਨ ਲਈ।
ਤਾਂ ਉਹ ਨਹੀਂ ਸਹੀ, ਨਾਲੇ ਬੱਚਿਆਂ ਨੂੰ ਸਿੱਖਣ ਦੀ ਜਿਹੜੀ ਉਮਰ ਹੁੰਦੀ, ਓਸ ਟਾਈਮ 'ਚ- ਤੁਸੀਂ ਏ, ਸਭ ਉਹਨੂੰ ਦਿਖਾ ਰਹੇ ਔ ਮਾੜਾ ਹੋਰ ਜਾਂ, ਕੁਛ ਲਾਇਆ ਹੁੰਦਾ ਤਾਂ ਬੱਚੇ ਦਾ ਉਥੋਂ ਈ ਦਿਮਾਗ ਬਣ ਜੇ ਜ਼ਾਦਾ ਤੇਜ਼ ਹੋ ਜੇ- ਦਿਮਾਗੀ ਉਨੂੰ ਪਤਾ ਲੱਗ ਜਾਏ, ਵੀ ਕੀ ਕਰਨਾ ਕੀ ਨਈ ਕਰਨਾ।
ਅੱਜ- ਕੱਲ੍ਹ ਤੇ ਛੋਟੇ- ਛੋਟੇ ਮੁੰਡਿਆਂ ਨੂੰ ਗਾਣੇ- ਗਾਣ ਲੱਗ ਗਏ, ਉਹ ਵੀ ਹਥਿਆਰਾਂ ਆਲੇ, ਜਿਹੜੇ ਪੁਰਾਣੇ ਟੈਮ ਤੇ ਕਦੀ ਲੋਕਾਂ ਨੇ ਸੁਣੇ ਨੀ ਸੀ ਗੇ।
ਕਿੱਥੇ ਜਾ ਰੀ ਆ, ਕਿੰਨੇ ਆ ਕਿੰਨਾ ਗ਼ਲਤ ਗੱਲ ਆ ਵੀ ਆਣ ਆਲਾ ਟੈਮ ਇਸ ਬਹੁਤ ਤਾਂਹੀ ਤਾਂ- ਆਪਾਂ ਕਹਿ ਰਹੇ ਆਂ ਵੀ, ਕਲਯੁਗ ਖਰਾਬ ਏ, ਏਥੋਂ ਈ ਸ਼ੁਰੂ ਆ ਬਸ, ਆਪਾਂ ਤਾਂ ਚਲੋ ਹੁਣ ਹੋ ਗਏ ਵੱਡੇ। ਜਿੰਨਾ ਹੋ ਗਿਆ ਟਾਈਮ, ਹੁਣ ਆਣ ਆਲਾ ਬਹੁਤ ਮਾੜਾ ਟਾਈਮ ਐ ਤੇ ਏਥੋਂ ਈ ਤਾਂ ਸ਼ੁਰੂ ਹੋਣਾ। ਨੀਂਵ ਰੱਖ ਚੁੱਕੇ ਆ। ਆਪਣੇ ਵੱਲੋਂ ਈ ਨੀਂਵ ਜਾਂਦੀ ਉਹਦੀ।
ਮਾਂ ਪਿਓ ਨੂੰ ਥੋੜ੍ਹਾ ਹੋਣਾ ਚਾਹੀਦਾ, ਚੱਲੋ ਬੱਚਾ ਨਸ਼ਿਆਂ ਤੇ ਨਾ ਲੱਗੇ, ਨਾ ਹਥਿਆਰ ਫੜੇ। ਥੋੜ੍ਹਾ ਜਿਹਾ ਤਾਂ ਉਨਾਂ ਨੂੰ ਦੇਖਣਾ ਚਾਹੀਦਾ ਨਾ, ਉਧਰਲੇ ਪਾਸੇ, ਨਾ ਉਹ ਆਪਦੇ ਮਸਤ ਨੇ ਕੰਮਾਂ ਕਾਰਾਂ ਚ।
ਹਾਂ, ਸਕਰੀਨ ਟਾਈਮ ਜਿੰਨਾ ਹੋਵੇ ਨਾ, ਬੰਦਾ ਉਹਨਾਂ ਈ ਇਕੱਲਾ ਵੀ ਰਹਿਣਾ ਜਿਆਦਾ ਪਸੰਦ ਕਰਦਾ। ਉਹਨੂੰ ਲੱਗਦਾ ਵੀ ਫੋਨ ਈ ਐ, ਮੇਰਾ ਸਾਰਾ ਕੁੱਛ। ਉਹਦੇ 'ਚ ਈ ਵੜੇ ਰਹੋ ਬਸ ਰੀਲਾਂ ਚ ਦੇਖ-
ਤੇ ਕਿ ਏਨਾ ਹੋ ਗਏ ਨਾ, ਕਿਤੇ ਬਾਹਰ ਘੁੰਮਣ ਜਾਂਦੇ, ਨਾ ਉਹਨਾਂ ਨੂੰ ਪਤਾ ਕਿਹੜੀਆਂ ਚੰਗੀਆਂ ਥਾਵਾਂ, ਨੇ ਜਾਣ ਨੂੰ ਘੁੰਮਣ ਨੂੰ।
ਘੁੰਮਣ ਨਹੀਂ ਜਾ ਰਹੇ ਨਾ, ਤਾਂ ਉਹਨਾਂ ਦਾ ਜੀ ਵੀ ਨੀ ਕਰਦਾ, ਜੋ ਕੰਮ ਉਹ ਕਰਨਾ ਬੰਦ ਕਰ ਚੁੱਕੇ ਨੇ। ਜੀ ਵੀ ਨੀ ਕਰਦਾ, ਹਾਂ। ਸਹੀ ਗੱਲ ਆ, ਫੇਰ ਕਿੰਨੀਆਂ- ਕਿੰਨੇ ਤਾਂ, ਫੇਰ ਉਹ ਬਿਮਾਰ ਹੋ ਜਾਂਦੇ ਨੇ, ਬਿਮਾਰ ਹੋ ਕੇ ਵੀ ਫੇਰ ਉਹ ਕੋਈ ਫਾਇਦਾ ਤਾਂ ਹੈ ਨੀ ਉਹਦਾ ਫੇਰ ਵੀ ਆਪਦੇ ਲੱ- ਖਣ, ਹੀ ਨੀ, ਸਹੀ ਕਰਨੇ ਤਾਂ।
ਬਮਾਰ ਹੋ ਬਮਾਰ ਆਪ ਤਾਂ ਹੋ ਜਾਂਦੇ, ਉਤੋਂ ਮਾਂ- ਪਿਓ ਨੂੰ ਵੀ ਤੰਗ- ਕਰਦੇ ਨੇ, ਓ ਪੈਸੇ ਲੱਗਣ ਦੀ ਥਾਂ ਬਣ ਜਾਂਦੀ ਆ।
ਏ ਤਾਂ, ਬਈ ਸਾਰੇ ਪਾਸੇ ਆ। ਸਾਰੇ ਪਾਸੇ ਹੀ ਆ, ਓ ਮਾਂ-ਪਿਓ ਦੀ ਹੀ ਗਲਤੀ ਐ। ਏਨਾ ਕੁਛ ਸੀ, ਜਦੋਂ ਪਹਿਲਾਂ ਈ ਸਿੱਖਣ ਦੀ ਉਮਰ ਚ ਝਾੜ ਦਿੱਤਾ ਹੋਏ ਨਾ, ਜਵਾਕਾਂ ਨੂੰ, ਤਾਂ ਇਨਾਂ ਨਹੀਂ ਹੁੰਦਾ ਦੇਖਣ ਚ।
ਅੱਜ- ਕੱਲ੍ਹ ਜੇ ਕੋਈ ਦੂਜਾ ਝਾੜਦਾ, ਤਾਂ ਉਹ ਬੋਲਣ ਲੱਗ ਜਾਂਦੇ ਨੇ।
ਲਾਈਟ ਜੀ ਆ ਗਈ ਆ, ਤਾਂ ਮੈਂ ਉਹ ਇੱਕ ਵਾਰੀ ਜਾ ਕੇ ਦੇਖਾ। ਮੈਂ ਗੈਸ ਤੇ, ਕੁਛ ਰੱਖ ਕੇ ਆਈ ਸੀ, ਮੈਂ ਕਰਦੀ ਆਂ।
ਓਕੇ, ਸਸਰੀ ਕਾਲ ਜੀ।